ਹੈਲੋ।
ਹਾਂਜੀ ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ।
ਕਿਵੇਂ ਓ?
ਹਾਂਜੀ ਵਧੀਆ, ਤੁਸੀਂ ਸੁਣਾਓ ਠੀਕ ਹੋ?
ਹਾਂਜੀ, ਮੈਂ ਵੀ ਠੀਕ ਹੋਰ ਕੀ ਬਣਦਾ?
ਕੁੱਝ ਨੀ ਬਸ ਮੌਸਮ ਨਾ ਥੋੜਾ ਗਰਮ ਜੋ ਹੋ ਰਿਹਾ ਮੈਂ ਕਿਹਾ ਮਈ ਦੀ ਲੇਟ ਕਰਦੇ ਪਿਆ ਮੀਂਹ ਵੀ ਦੱਸੇ ਵੇ ਬਿਠਾਇਆ ਨੀ ਸਾਡੇ ਇੱਧਰ ਤੇ ਮੀਂਹ
ਸਾਡੇ ਇੱਧਰ ਤੇ ਹੋ ਕੇ ਵੀ ਹਟ ਗਿਆ
ਅੱਛਾ ਸਾਡੇ ਇਲਾਕੇ ਚ ਨੀ ਆ ਜਾਵੇ, ਆ ਬਟ ਸਵੇਰ ਦਾ ਬੱਦਲ ਹੋ ਰਿਹਾ। ਪਰ ਗਰਮੀ ਬਹੁਤ ਹੋ ਰਹੀ ਹੈ।
ਹਾਂਜੀ-ਹਾਂਜੀ, ਹੋਰ ਸੁਣਾਓ ਘਰ ਸਭ ਠੀਕ ਨੇ?
ਹਾਂਜੀ ਸਭ ਵਧੀਆ, ਤੁਸੀਂ ਸੁਣਾਓ ਅੱਜ ਕੀ ਬਣਾਇਆ ਫਿਰ ਖਾਣੇ ਚ?
ਅਸੀਂ ਤੜਕੇ ਵਾਲੇ ਚੌਲ ਬਣਾਏ ਸੀ, ਤੁਸੀਂ?
ਅੱਸੀ, ਤਾਂ ਕਰੇਲੇ ਬਣਾਏ ਸੀਗੇ,
ਠੀਕ, ਹੋਰ ਕੀ ਕਰਦੇ ਹੋ ਸਟੱਡੀ?
ਸਟੱਡੀ ਮੇਰੀ ਹੋ ਗਈ ਕੰਪਲੀਟ, ਹੁਣ ਜੋਬ ਵਗੈਰਾ ਦੀ ਵੀ ਟਰਾਈ ਕਰ ਰਹੇ ਬਟ ਜੋਬ ਦਾ, ਤੁਹਾਨੂੰ ਪਤਾ ਹੀ ਹੈ ਸਰਕਾਰ ਦੇ ਅੱਜ-ਕੱਲ।
ਬੜੀ ਮੁਸ਼ਕਿਲ ਨਾਲ ਜੋਬ ਮਿਲਦੀ। ਹਾਂ ਕਿਉਂਕਿ ਕਿੰਨੇ ਹਨਾ ਬੱਚਿਆਂ ਦੇ ਦੇਖੋ ਪੇਪਰ ਵੀ ਲੀਕ ਹੋ ਗਏ ਨੇ ਕੁੱਝ ਬਣੇ ਹੀ ਨਹੀਂ ਰਿਹਾ। ਯੂਥ ਬੋਤ ਜਾਦਾ ਪਰੇਸ਼ਾਨ ਹੋ ਰਿਹਾ ਐ। ਹਾਂ। ਤੁਸੀ ਸੁਣਾਓ। ਅੱਜ ਕੀ ਹੁਣ ਤਾਂ। ਕੋਲੇਜ ਵੀ ਕੀਤੀ ਹੋਈ ਐ ਮੈਂ ਕੋਲੇਜ ਕਰ ਲੀ ਮੈਂ ਹੁਣ ਲਾਸਟ ਈਅਰ ਈ
ਅੱਛਾ ਕੋਲੇਜ ਹੋਗੀ ਐ।
ਹਾਂਜੀ ਹਾਂਜੀ ਹੋ ਗਈ ਮੇਰੇ ਕੋਲੇਜ ਤੁਸੀ ਦੱਸੋ ਤੁਸੀ
ਮੈਂ ਹੁਣੇ ਪਲਸ ਟੂ ਕੀਤੀ ਐ।
ਓਕੇ ਤੇ ਅੱਗੇ ਕੀ ਪਲਾਨ ਆ ਤੁਹਾਡਾ?
ਅੱਗੇ ਮੈਂ ਕੋਲੇਜ ਕਰਾਂਗੀ।
ਹੋਰ ਘੁੰਮਣ ਵਗੈਰਾ ਨੀ ਗੇ ਕਿਧਰੇ?
ਨਈ ਨਈ ਗਰਮੀ ਬਹੁਤ ਸੀ ਤੁਸੀ ਦੱਸੋ।
ਹਾਂਜੀ ਓਈ ਏ ਨਾ ਗਰਮੀ ਜਾਦਾ ਹੋ ਰਹੀ ਹੈ ਨਾ ਮੀਂਹ ਨੀ ਪੈ ਰਿਹਾ। ਹੁਣ ਦੇਖਦੇ ਹਾਂ ਕੀ ਬਣਦਾ ਐ। ਪਲੈਨ ਤਾਂ ਬਣਾਏ ਰਹੇ ਸੀ ਤੇ ਵੇਖਦੇ ਹਾਂ ਫਿਰ ਜਾਵਾਂਗੇ।
ਫਿਰ ਬਣਿਆ ਨਹੀਂ ਪਲੈਨ ਤੁਹਾਡਾ
ਹਾਂਜੀ ਉਥੋ ਮਤਲਬ ਆਪਾਂ ਫਰੀ ਹੁੰਦੇ ਹਾਂ ਅਤੇ ਫਰੈਂਡ ਬਿਜ਼ੀ ਹੋ ਜਾਂਦੇ ਆ ਜੇ ਫਰੈਂਡ ਫਰੀ ਹੁੰਦੇ ਆਪਾਂ ਵੀ ਚ ਜਾਂਦੇ ਰਹਿੰਦੇ ਹੁੰਦੇ ਨਾ
ਹਾਂਜੀ ਇੱਦਾਂ ਤਾਂ ਹੁੰਦਾ ਹੀ ਹੈ ਸਾਡੇ ਨਾਲ ਵੀ ਇਹੀਓ ਸੇਮ
ਹਾਂਜੀ ਏਹ ਤੇ ਗੱਲ ਹੈ। ਹੋਰ ਵਧੀਆ ਬਸ ਠੀਕ ਠਾਕ ਜੇ। ਸਾਡੇ ਏਧਰ ਦੇ ਬਸ ਫਿਰ ਬੋਤ ਹੋ ਰਹੀਆਂ ਸੋਚਦੇ ਕਿ ਫਸਲਾਂ ਵੀ ਪੈਂਡਿੰਗ ਪਈਆਂ ਨੇ ਸਾਡੇ ਏਧਰ ਤੇ। ਅਸੀ ਤੇ ਪਿੰਡ ਚ ਈ ਰਹਿੰਦੇ ਆ ਨਾ।
ਕਿੱਧਰ ਲੀ ਸਾਈਡ?
ਅਸੀ ਏਧਰ ਰਹਿੰਦੇ ਆ ਜੇਠਲਾਨਾ ਸਾਈਡ ਰਾਦੌਰ ਦੇ ਕੋਲ।
ਠੀਕ।
ਸੋ ਗਿਆ
ਹਾਂਜੀ ਹਾਂਜੀ।
ਆਇਓ ਏਧਰ ਕੋਈ ਨਾ ਘਰੇ ਕਦੇ ਸਾਡੇ।
ਕੀ ਕਹਿ ਰਹੇ ਹੋ?
ਮੈਂ ਕਿਹਾ ਕਦੇ ਆਇਓ ਅਪਣੀ ਫੈਮਿਲੀ ਦੇ ਨਾਲ ਘਰ ਸਾਡੇ ਏਧਰ।
ਹਾਂਜੀ ਹਾਂਜੀ ਕੋਈ ਨਾ। ਹੋਰ ਸੁਣਾਓ ਤੁਸੀ।
ਹੋਰ ਵਧੀਆ ਤੁਸੀ ਸੁਣਾਓ ਤੁਹਾਡੀ ਹੋਬੀਸ ਕੀ ਨੇ? ਕੀ ਕੀ ਪਸੰਦ ਹੈ ਤਾਨੂੰ?
ਮੇਰੀ ਹੋਬੀ ਡਰਾਇੰਗ ਕਰਨਾ ਔਰ ਸਿੰਗਿੰਗ।
ਅੱਛਾ ਡਰੋਇੰਗ ਕਰ ਡਰੋਇੰਗ ਤਾਂ ਮੈਨੂੰ ਵੀ ਬੋਤ ਵਧੀਆ ਆਂਦੀ ਐ ਡਰੋਇੰਗ।
ਤਾਨੂੰ।
ਹਾਂਜੀ ਮੇਰੇ ਜਿਵੇਂ ਆਸ ਪਾਸ ਕਿਸੇ ਨੇ ਕੋਈ ਵੀ ਵਰਕ ਕਰਾਉਣਾ ਹੋਏ ਨਾ ਪੇਂਟਿੰਗ ਦਾ ਤਾਂ ਓ ਮੈਨੂੰ ਹੀ ਮੇਰੇ ਕੋਲ ਲੇਈ ਆਂਦੇ ਨੇ ਹੁਣ ਵੀ ਮੈਨੂੰ ਮੇਰੇ ਫਰੈਂਡ ਏਕ ਓਨਾ ਤੇ ਓਨਾਂ ਦੀ ਮਤਲਬ ਅੱਗੇ ਪਤਾ ਨੀ ਭੂਆ ਲੱਗਦੇ ਨੇ ਓਨਾਂ ਨੇ ਮੈਨੂੰ ਅ ਫਾਈਲ ਦਿੱਤੀ ਹੋਈ ਸੀ ਬਣਾ ਵਾਸਤੇ। ਤੇ ਵੀ ਓਨਾਂ ਚ ਕਲਰ ਕਰਨੇ ਨੇ ਪੇਂਟ
ਮੈਂ ਵੀ ਏਦਾਂ ਈ। ਬੋਲੋ।
ਕਈਆਂ ਨੇ ਜਿਵੇਂ ਬੀ ਐਡ ਵਗੈਰਾ ਕੀਤੀ ਹੋਈ ਨਾ ਓਨਾਂ ਦੀ ਫਾਈਲ ਹੁੰਦੀ ਆ ਉਹ ਵੀ ਮੈਂ ਬਣਾਈਆਂ ਨੇ ਕਈ ਵਾਰ ਓਦੇ ਕਲਰ ਕਰਨਾ ਬਣਾ।
ਮੈਂ ਵੀ ਐਦਾਂ ਫਾਈਲਾਂ ਫੂਈਲਾਂ ਜਿਸ ਤਰ੍ਹਾਂ ਮਾਸੀ ਦੇ ਬੱਚੇ ਨੇ ਉਹ ਭੇਜ ਦਿੰਦੇ ਨੇ ਮੈਸੇਜ ਕਰ ਦਿੰਦੇ ਨੇ ਦੀਦੀ। ਐ ਵਾਲਾ ਚਾਰਟ ਬਣਾਦੇ ਏ ਵਾਲੀ ਫਾਈਲ ਫਿਰ ਓਨਾਂ ਦੇ ਬਣਾਨੀ ਆਂ ਅਪਣੇ ਭੈਣ ਭਰਾਵਾਂ ਦੇ ਵੀ ਮੈਂ ਈ ਚਾਰਟ ਵਗੈਰਾ ਡਰੋਇੰਗ ਸਭ ਕੁਛ ਮੈਂ ਈ ਕਰ ਉਹੀ ਨਾ, ਉਹ ਤੇ ਵੇਲੇ ਛੁੱਟੀਆਂ ਦਾ ਕੰਮ ਵੀ ਨਹੀਂ ਕਰਦਾ ਭਰਾ ਤੇ।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
ਹਾਂਜੀ। ਹੋਰ ਸੁਣਾਓ ਤੁਸੀਂ।
ਹੋਰ ਵਧੀਆ। ਤੁੱਸੀ ਨਹੀਂ ਕਦੀ ਘੁੰਮਣ ਗਏ ਕਿਧਰੇ।
ਨਾਂ ਅ। ਰਈ ਸੀ ਨਾਈਨਥ ਕਲਾਸ ਚ ਉਸ ਤੋਂ ਬਾਅਦ ਨਹੀਂ। ਹਾਂਜੀ, ਹੋਰ ਸੁਣਾਓ ਤੁਸੀਂ।
ਮੈਨੂੰ ਫਲਾਵਰ ਦੇ ਵੀ ਬੜਾ ਸ਼ੌਂਕ ਆ ਮੈਂ ਆਪਣੇ ਘਰ ਦੇ ਵਿੱਚ ਗਮਲੇ ਵਗੈਰਾ ਵੀ ਰੱਖੇ ਨੇ ਫਲਾਵਰ ਹਰ ਇੱਕ ਜਿਹੜੇ ਉਹ ਫਲਾਵਰ ਨੀ ਹੁੰਦੇ ਜਿਹੜੇ ਕਾਰਾਂ ਦੇ ਉੱਤੇ ਲਗਾਉਂਦੇ ਆ।
ਹਾਂਜੀ-ਹਾਂਜੀ।
ਮੈਂ-ਮੈਂ ਉਹਦਾ ਬੂਟਾ ਵੀ ਲਾਏ ਹੋਏ ਆਪਣੇ ਘਰੇ ਬਟ ਉਹ ਸਰਦੀਆਂ ਚ ਜਾ ਇੰਨੀ ਗਰਮੀ ਚ ਨਾ ਥੋੜੇ ਹੋ ਜਾਂਦੇ ਨ ਕਿਉਂਕਿ ਉਂਦਾ ਮੈਨੂੰ ਪੋਰਮੈਂਟਾਂ ਵਾਲਾ । ਓਪਨੇ ਲਾਕੇ ਬੱਟ ਓ ਸਰਦੀ ਚ ਵੱਡੇ ਵੱਡੇ ਹੁੰਦੇ ਨੇ ਗਰਮੀਆਂ ਚ ਤੇ ਹੋਰ ਵੀ ਮੈਂ ਕਾਫੀ ਬੂਟੇ ਵਗੈਰਾ ਲਗਾਏ ਸਾਡੇ ਘਰ ਅਮਰੂਦ ਵੀ ਲੱਗੇ ੂ
ਅਸੀ ਵੀ ਅਪਣੇ ਘਰ ਲਾਏ ਹੋਏ ਨੇ ਓਹ ਨ
ਕੀ ਲਾਏ ਹੋਏ?
ਫਲਾਵਰਸ। ਮੇਰੀ ਮੰਮੀ ਨੇ ਤੇ ਓ ਪਿੰਕ ਜਿਹਾ ਇੱਕ, ਪਿੰਡ ਤਾ ਮੈਂ ਵੀ ਦੱਸੀਗਾ ਲਗਾਇਆ ਇੱਕ ਜੈਸ ਨੀਲਾ ਲਗਾਾਇਆ ਨਾਲ ਫਲਾਵਰ। ਉਹ ਵਾਲੇ ਲਗਾਏ ਨੇ ਰੋਜ਼।
ਨਾ, ਉਹ ਵੀ ਸਾਡੇ ਘਰ ਉਹ ਵੀ ਲੱਗੇ ਨੇ ਜਿਹੜੇ ਜਿਹਨਾਂ ਨੂੰ ਧੁੱਪ ਖੜੀ ਕਹਿੰਦੇ ਨਾ।
ਕਿਹੜੇ ਸਨਫਲਾਵਰ।
ਹਾਂ-ਹਾਂ, ਉਹੀ ਹੈ ਮੇਰੇ ਪਰ ਮੇਰੇ ਘਰ ਨਾ ਮਲਟੀ ਕਲਰ ਦੇ ਨੇ ਪਿੰਕ ਵੀ ਹੈਗੇ ਯੈਲੋ ਵੀ ਹੈਗੇ। ਡਾਰਕ ਪਿੰਕ ਵੀ ਹੈਗੇ ਨੇ, ਇੱਕ ਉਹਨਾਂ ਦੇ ਵਿੱਚ ਸ਼ੇਡ ਹੁੰਦੀ ਹੈ ਵਾਈਟ ਪਿੰਕ ਮਿਕਸ ਜਾਂ ਮਤਲਬ ਕਾਫੀ ਏ ਕਲਰ ਦੇ ਹੈਗੇ।
ਹਾਂਜੀ-ਹਾਂਜੀ ਠੀਕ ਓਕੇ।
ਤੁਹਾਨੂੰ ਨੀ ਹੈਗਾ ਸ਼ੌਂਕ ਹੋਰ ਕੋਈ, ਖਾਣਾ ਵਗੈਰਾ ਬਣਾ ਲੈਂਦੇ ਹੋ ਤੁਸੀਂ। ਖਾਣਾ ਵਗੈਰਾ ਚਲੋ ਬਹੁਤ ਵਧੀਆ ਗੱਲ ਆਉਣਾ ਚਾਹੀਦਾ ਵੈਸੇ ਖਾਣਾ ਬਣਾਣਾ ਵੀ।
ਹਾਂਜੀ।
ਕਦੋਂ ਵੀ ਲੋੜ ਪੈ ਸਕਦੀ ਆ।
ਤੁਸੀਂ ਨਹੀਂ ਕਰਦੇ ਕੁਕਿੰਗ।
ਹਾਂ, ਮੈਨੂੰ ਆਂਦੀ ਏ ਕੁਕਿੰਗ ਬਹੁਤ ਜ਼ਿਆਦਾ। ਕੁਕਿੰਗ ਹੀ ਸੀ ਕਰਦੇ, ਆਪਾਂ ਤਾਂ ਸਾਰਾ ਕੁੱਛ ਬਣਾ ਲੈਨੇ। ਕਿਉਂਕਿ ਪਿੰਡ ਦੇ ਵਿੱਚ ਐ ਹੁੰਦਾ ਹੈ ਨਾ ਵੀ, ਫੈਮਿਲੀ ਮਤਲਬ ਸਿਖਾ ਦਿੰਦੀ ਆ। ਕੁਝ ਸ਼ਹਿਰ ਦੇ ਵਿੱਚ ਥੋੜਾ ਹੁੰਦਾ ਨਾ, ਅ, ਬੱਚੇ ਨੂੰ ਥੋੜਾ ਜ਼ਿਆਦਾ ਸਟੱਡੀ ਤੇ ਫੋਕਸ ਰਹਿਣਾ ਪੈਂਦਾ ਹਨਾ। ਸ਼ਹਿਰਾਂ ਦੇ ਵਿੱਚ ਤੇ-ਤੇ ਪਿੰਡ ਦੇ ਵਿੱਚ ਤਾਂ ਮੋਸਟਲੀ ਬੱਚੇ ਭੀਖ ਵੀ ਲੈਂਦੇ ਨੇ। ਬਟ ਅਹ ਜਿਹੜੇ ਸ਼ਹਿਰ ਦੇ ਵਿੱਚ ਹੁੰਦੇ ਨਾ ਉਹਨਾਂ ਦੀ ਫੈਮਿਲੀ ਸੋਚਦੀ ਵੀ ਪਹਿਲਾਂ ਬੱਚਾ ਨਾ ਪੂਰਾ ਪ੍ਰੋਪਰ ਧਿਆਨ ਦੇਵੇ। ਟਰੈਡ ਮਿੱਲ ਤੇ। ਲੇਕਿਨ ਪਿੰਡਾਂ ਦੇ ਵਿੱਚ ਹੁੰਦਾ ਥੋੜਾ ਉਹ ਕੰਮ ਵੀ ਕਰ ਲੈਂਦੇ ਨੇ ਤੇ ਸਟੱਡੀ ਵੀ ਕਰ ਲੈਂਦੇ ਨੇ ਨਾਲ-ਨਾਲ।
ਤੋ ਫਿਰ ਇਸ ਕਰਕੇ ਤੈਨੂੰ ਤੇ ਆਉਂਦਾ ਹੈ ਮਤਲਬ ਥੋੜ੍ਹਾ ਬਹੁਤਾ ਆਪਣੇ
ਮੈਂ ਵੀ ਪਲੱਸ ਟੂ ਤੋਂ ਬਾਅਦ ਹੀ ਸਿੱਖਿਆ ਪਹਿਲਾਂ ਮੈਂ ਕੁਛ ਨਹੀਂ ਕਰਦੀ ਹਾਂ ਹੁਣ ਜਿਹੜੀ ਅ ਹੋਲੀਡੇਜ਼ ਪਈਆਂ ਨੇ ਨਾ, ਪੰਜ ਮਹੀਨੇ ਤੋਂ ਘਰ ਹੀ ਆ, ਇਹਦੇ ਵਿੱਚ ਕੁਕਿੰਗ ਹੀ ਕਰਨੀ ਸਿੱਖੀ ਹੈ।
ਹਾਂ, ਨਹੀਂ ਚਲੋ ਵਧੀਆ ਗੱਲ ਹੈ ਨਾ, ਫ੍ਰੀ ਟਾਈਮ'ਚ ਬੰਦਾ ਸਿੱਖ ਲੈਂਦਾ, ਹੁਣ ਜਿਵੇਂ ਤੁਸੀਂ ਅੱਗੇ ਸਟੱਡੀ ਕਰੋਗੇ। ਹੁਣ, ਤੁਹਾਨੂੰ ਸ਼ਾਇਦ ਟਾਈਮ ਈ ਨਾ ਲੱਗੇ ਚਲੋ, ਤੁਸੀਂ ਫ੍ਰੀ ਟਾਈਮ'ਚ ਸਿੱਖ ਲਿਆ ਏਵੀ ਬਹੁਤ ਵਧੀਆ ਗੱਲ ਹੈ।
ਹਾਂਜੀ-ਹਾਂਜੀ।
ਹੋਰ ਕੀ, ਕੀ ਸਿੱਖਦੇ ਓ, ਤੁਸੀ?
ਕੀ?
ਮਤਲਬ ਖਾਣੇ ਦੇ ਵਿੱਚ ਕੀ-ਕੀ ਸਿੱਖਦੇ, ਤੁਸੀਂ ਹੁਣ ਤੱਕ ਬਣਾਣਾ।
ਮੈਂ ਵੈਸੇ ਮੈਨੂੰ, ਕਰੇਲੇ ਨਹੀਂ ਆਂਦੇ। ਤੇ ਸਾਗ ਨੀ ਆਂਦਾ, ਤੇ ਕੜੀ ਨੀ, ਬਾਕੀ ਸਭ ਕੁਛ ਸਿੱਖ ਲਿਆ।
ਵ ਬੜੀ ਜਲਦੀ, ਸਿਖਗੇ, ਮਤਲਬ ਕੇ ਕਰੇਲ ਕਰੇਲਿਆਂ ਦੇ ਵਿੱਚ ਕੋਈ ਜ਼ਿਆਦਾ, ਜ਼ਿਆਦਾ ਉਹ ਨੀ ਹੈਗੀ ਮਿਹਨਤ। ਮਤਲਬ ਤੁਸੀਂ ਕਿਹੜੇ ਕਰੇਲੇ ਪਸੰਦ ਜ਼ਿਆਦਾ ਕਰਦੇ ਹੋ? ਕੱ, ਕੱਟ ਵਾਲੇ ਯਾ ਫਿਰ ਜਿਵੇਂ ਭਰਵੇ ਕਰੇਲੇ ਹੁੰਦੇ।
ਭਰੇ ਹੋਏ।
ਹਾਂ, ਭਰੇ ਹੋਏ ਕਰੇਲੇ ਬਹੁਤ ਅਸਾਨ ਨੇ। ਉਹਨਾਂ ਨੂੰ ਥੋੜਾ, ਉਹਨਾਂ ਨੂੰ ਉਹਨਾਂ ਦਾ ਮਤਲਬ, ਥੋੜਾ ਉੱਪਰ ਤੋਂ ਛਿੱਲਕੇ ਤੇ ਉਹਨਾਂ ਦੇ ਵਿੱਚ ਕੱਟ-ਕੱਟ ਕੇ, ਯਾ ਤੋ ਜਿਵੇਂ ਉਹਨਾਂ ਦੇ ਬੀਜ ਪੱਕੇ ਹੁੰਦੇ ਨੇ, ਉਹਨਾਂ ਨੂੰ ਬਾਹਰ ਕੱਢ ਲਓ ਸਾਰੇ। ਤੇ ਫਿਰ ਉਹਨਾ ਨੂੰ, ਨੂਨ ਲਾਕੇ ਨਾ ਥੋੜ੍ਹਾ, ਇੱਕ- ਦੋ ਘੰਟਾ ਰੱਖ ਦੋ, ਧੁੱਪ ਦੇ ਵਿੱਚ ਕੱਪੜਾ ਪਰ ਢੱਕਕੇ ਤੇ ਫਿਰ ਮਸਾਲਾ ਵਗੈਰਾ ਹੁਣ ਜਿਵੇਂ ਅਸੀਂ, ਪਿਆਜ ਵਗੈਰਾ ਪਾਂਦੇ ਲਹਸੁਨ, ਅਦਰਕ। ਉਹ ਤੇ, ਉਹਨੂੰ ਥੋੜਾ ਫ੍ਰਾਈ ਕਰਲੋ। ਤੇ ਫਿਰ ਉਹ ਫ੍ਰਾਈ ਕਰਲੋ, ਫਿਰ ਜਿਹੜੇ ਸਾਡੇ ਕਰੇਲੇ ਨੇ ਆਪਾਂ ਰੱਖੇ ਆ ਥੋੜ੍ਹੀ ਦੇਰ, ਉਹਨਾਂ ਨੂੰ ਧੋਕੇ ਤੇ ਪਹਿਲਾਂ ਉਹਨਾ ਨੂੰ, ਥੋੜਾ ਤੇਲ ਦੇ ਵਿੱਚ ਫ੍ਰਾਈ ਕਰਲੋ। ਤੇ ਉਹ ਜਿਹੜਾ ਮਸਾਲਾ ਸਾਡਾ ਰੇਡੀ ਕੀਤਾ, ਉਹਨਾਂ ਦੇ ਵਿੱਚ ਭਾਰਲੋ। ਫਿਰ ਉਹਨਾਂ ਨੂੰ ਕੜਾਈ ਦੇ ਵਿੱਚ ਛੱਡੋ, ਥੋੜੀ ਮਤਲਬ, ਲਾਈਟ-ਲਾਈਟ ਜ ਥੋੜ੍ਹੀ ਮਤਲਬ ਕੀਵੇਂ ਮੀਂ ਆ ਕੇ, ਉਹ ਨੂੰ ਬਣਾਵ
ਵਧੀਆ, ਤੁਸੀਂ ਬਣਾਏ ਨੇ ਨਾ, ਕੀ। ਹੂੰ ਐ ਤੇ ਹੈ, ਉਹਦੇ'ਚ ਕਰੇਲਿਆਂਚ ਵੀ ਟਾਈਮ ਲੱਗਦਾ ਤੇ ਸਾਗ 'ਚ ਵੀ।
ਹਾਂ, ਤ ਆਗ ਤੇ ਥੋੜਾ ਮੁਸ਼ਕਿਲ ਹੀ, ਉਹਦੇ ਮੰਮੀ ਦੇ ਹੱਥਾਂ ਤੇ ਹੀ ਵੈਸ ਜ਼ਿਆਦਾ ਪਸੰਦ ਆਂਦਾ ਹੈ।
ਹਾਂਜੀ- ਹਾਂਜੀ।
ਅੱਜ-ਕੱਲ ਦੀ ਪੀੜ੍ਹੀ ਤੇ ਬਹੁਤ ਘੱਟੀ ਬਣਾਉਂਦੀ ਆ, ਸਾਗ ਜਿਹੜੇ ਪੁਰਾਣੇ ਮੰਮੀ ਹੁੰਦੇ ਨੇ ਮਾਤਾ
ਨਹੀਂ ਮੇਰਾ ਤੇ, ਫੇਵਰੇਟ ਹੈ ਸਾਗ।
ਸਾਗ ਤਾਂ ਸਾਡਾ ਵੀ ਫੇਵਰੇਟ ਹੈ। ਪਰ ਉਹਦੇ'ਚ ਮਿਹਨਤ ਇੰਨੀ ਹੁੰਦੀ ਹੈ, ਨਾ ਵੀ ਉਦੋਂ ਬਸ ਮੰਮੀ ਹੀ ਬਣਾਵੇ।
ਬਸ ਹੁਣ ਸਿੱਖਾਂਗੀ ਸਰਦੀਆਂ'ਚ, ਹਾਲੇ ਤਾਂ ਤੁਹਾਨੂੰ ਪਤਾ ਅਤੇ ਸਾਗ ਸਰਦੀਆਂ 'ਚ ਹੀ ਆਂਦਾ, ਇਸ ਟਾਈਮ 'ਤੇ ਪਤਾ ਨਹੀਂੀ ਕਿਹਦਾ ਪਾਲਕ ਦਾ ਬਣਾਉਂਦੇ ਨੇ ਕਈ ਲੋਕ ਗਰਮੀਆਂ 'ਚ
ਪਾਲਕ ਦੇ ਹਾਂ, ਹਾਂ ਇੱਕ ਚਲਾਈ ਦੀ ਹੁੰਦੀ ਹੈ ਉਹਦਾ ਵੀ ਬਣਾਉਂਦੇ ਆ।
ਹਾਂਜੀ ਹਾਂਜੀ।
ਬਟ ਸਰੋਂ ਦਸ ਆ ਕੇ ਜਿਆਦਾ ਮੋਸਟ, ਮਤਲਬ ਫੇਵਰੇਟ ਵਧੀਆ ਲੱਗਦਾ ਉਹ। ਬਾਕੀ ਤੁਹਾਡੇ ਉੱਧਰ ਮਿਲ ਜਾਂਦਾ? ਮਤਲਬ, ਤੁਹਾਡਾ ਇਲਾਕਾ ਕਿਵੇਂ ਦਾ? ਖੇਤ ਵਾਲਾ ਇਲਾਕ ਹ ਹਰਿਆਲੀ ਵਾਲਾ ਹੀ ਹੈ ਲ, ਤੁਹਾਡਾ ਵੀ ਗਿਆ ਵੈਸਾ
ਕੀ ਸਾਡਾ ਤਾਂ, ਸ਼ਹਿਰ ਹੈ ਕਲੋਨੀ ਜੀ ਹੈ।
ਸਾਡੇ ਤੇ ਖਰ ਮਿਲ ਜਾਂਦਾ ਇੱਧਰ, ਸਾਡੇ ਤਾਂ ਘਰ ਦੇ ਲਾਗੇ ਖੇਤ ਨੇ ਜਦੋਂ ਮਰਜ਼ੀ ਤੋੜਕੇ ਆ
ਅਸੀਂ ਪਿੰਡ 'ਚ ਜਾਂਨੇ ਹਾਂ ਫਿਰ ਉੱਥੋਂ, ਨਾਨੀ ਹਾਊਸ ਹੈ ਨਾ ਉੱਥੇ ਜਾਂਨੇ ਆਂ, ਅਤੇ ਉੱਥੋਂ ਲੈ ਕੇ ਆਨੇ ਆ ਨਾਨੂਆਂਰ ਨੇ ਲਗਾਏ ਹੋਏ ਨੇ, ਉਹ ਲਗਾਂਦੇ ਨੇ।
ਰਿਸ਼ਤੇਦਾਰਾਂ ਦਾ ਵੀ ਮਿਲ ਜਾਂਦਾ।
ਹਾਂਜੀ। ਹੋਰ ਸੁਣਾਓ, ਤੁਸੀ?
ਹੋਰ ਵਧੀਆ ਜੀ ਸਭ ਠੀਕ ਠਾਕ ਨੇ।
ਹੋਰ ਕੀ ਬਣਦਾ।
ਹੋਰ ਬਸ ਅਜੇ ਤਾਂ ਕੁਛ ਨੀ ਬੈਠੇ ਸੀ ਵਹਲੇ ਮੈ ਕਿਹਾ ਚਲੋ ਆਪਨੇ ਫੋਨ ਕਰ ਲਈਏ।
ਚਲੋ ਵਧੀਆ ਕਿੱਥੇ, ਮੈਂ ਵੀ ਵਿਹਲੀ ਬੈਠੀ ਸੀ।
ਚਲੋ ਠੀਕ ਏ ਫੇਰ ਹਾਂਜੀ ਮੈਨੂੰ ਕੋਲ ਆ ਰਹੀ ਏ ਬਾਅਦ ਚ ਗੱਲ ਕਰਦੀ।
ਠੀਕ ਹੈ ਜੀ।
ਓਕੇ